ਹੈਲੋ, ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਵੀਰ?
ਹੋਰ ਜੀ, ਹਾਂਜੀ ਵਧੀਆ ਜੀ, ਤੁਸੀਂ ਦੱਸੋ?
ਵਧੀਆ, ਵਧੀਆ ਹੋਰ ਤੁਹਾਡੇ ਘਰ ਸਭ ਠੀਕ ਨੇ?
ਸਭ ਵਧੀਆ ਨੇ ਜੀ। ਤੁਸੀਂ ਦੱਸੋ, ਸਭ ਠੀਕ ਨੇ?
ਹਾਂਜੀ, ਹਾਂਜੀ ਸਾਡੇ ਘਰ ਵੀ ਸਭ ਠੀਕ ਨੇ। ਔਰ ਕੀ ਕਰ ਰਹੇ ਸੀ ਤੁਸੀਂ?
ਮੈਂ ਬੱਸ, ਢਾਬੇ ਤੇ ਆਇਆ ਸੀ ਸਬਜ਼ੀ ਲੈਣ।
ਅੱਛਾ, ਅੱਛਾ, ਅੱਛਾ।
ਹਾਂਜੀ। ਉਹ ਪਾਲਕ, ਪਨੀਰ ਲੈਣਾ ਹੀ ਮੈਨੂੰ ਸਵਾਦ ਲੱਗਦਾ ਨਾ ਬਹੁਤ।
ਅੱਛਾ, ਅੱਛਾ, ਅੱਛਾ।
ਲੋੜ ਤੁਸੀਂ ਕੀ ਬਣਾਇਆ ਹੋਰ?
ਅਸੀਂ, ਇਸ ਟਾਈਮ ਅਸੀਂ ਦਾਲ ਬਣਾਈ ਆ। ਹਾਂਜੀ, ਹਾਂਜੀ।
ਕਿਹੜੀ?
ਅਸੀਂ, ਮਾਂਹ ਛੋਲਿਆਂ ਦੀ ਦਾਲ ਬਣਾਈ ਹੈ।
ਅੱਛਾ, ਨਾਲ ਚਾਵਲ?
ਨਹੀਂ, ਨਹੀਂ ਅਸੀਂ ਰਾਤੀ ਰੋਟੀ ਖਾਂਦੇ ਹਾਂ ਅਸੀਂ ਚਾਵਲ ਘੱਟ ਖਾਂਦੇ ਹਾਂ।
ਅੱਛਾ, ਤੇ ਕੋਈ ਰੈਸਿਪੀ ਵਗੈਰਾ ਦੱਸਦੋ? ਅਗਰ ਕੋਈ ਵਧੀਆ ਜੀ ਹੋਵੇ।
ਰੈਸਪੀ ਦੇਖੋ, ਕਰੀਮੀ ਪਾਸਤਾ ਵੀ ਏ, ਕਾਫੀ ਸਨੈਕ ਹੂੰ, ਤੁਸੀਂ ਕੀ ਸਿੱਖਣਾ ਚਾਹੋਗੇ?
ਮੈਨੂੰ ਤੁਸੀਂ ਦੱਸੋ? ਮਨਚੂਰੀਅਨ।
ਮਨਚੂਰੀਅਨ, ਮਨਚੂਰੀਅਨ ਮੈਨੂੰ ਖੁਦ ਨੀ ਆੰਦਾ।
ਹਾ, ਹਾ। ਮੈਂ ਮਨਚੂਰੀਨ, ਮਨਚੂਰੀਅਨ ਈ ਸਿੱਖਣਾ ਸੀ ਮੈਂ ਨਾ ਘੱਰ ਬਣਾ ਕੇ ਸੋਚ ਰਿਹਾ ਸੀ ਬਣਾਵਾ।
ਅੱਛਾ, ਅੱਛਾ ਕੋਈ ਨੀ ਤਾਨੂੰ ਮੈਂ ਇੱਕ-ਦੋ ਦਿਨ ਵਿਚ ਵੀਰ ਜੀ, ਮਨਚੂਰੀਅਨ ਵੀ ਦੱਸ ਦਾਂਗੀ।
ਹੁਣ, ਤੁਹਨੂੰ ਕੇਹੜੀ ਰੇਸਿਪੀ, ਹੈਗੀ ਏ ਕੋਈ ਦੱਸੋ ਅਗਰ ਹੈ ਯਾਦ?
ਮੈਂ, ਅੱਜ ਅਸੀਂ ਬਣਾਯਾ ਸੀਗਾ ਕਰੀਮੀ ਪਾਸਤਾ ਦੁਪੈਰੇ।
ਕਰੀਮ, ਓ ਕਿਵੇਂ ਹੁੰਦਾ ਪਸਤਾ?
ਕਰੀਮੀ ਪਾਸਤਾ ਦੇਖੋ ਪਹਿਲਾਂ ਤਾਂ ਫਿਲਹਾਲ ਮੈਦੇ ਵਾਲਾ ਪਾਸਤਾ ਮਿਲਦਾ ਐ ਅਸੀਂ ਓ ਵਾਲਾ ਪਾਸਤਾ ਲੈਣਾ ਈ ਨਹੀਂ ਹੈ।
ਮੈਦੇ ਵਾਲਾ ਫਾਸਤਾ ਨੀ ਲੈਨਾ?
ਨਾ- ਨਾ ਇੱਕ ਸੂਜੀ ਵਾਲਾ ਪਾਸਤਾ ਹੁਦੈ ਹਰ ਇੱਕ ਸ਼ੋਪ ਤੇ ਮਿਲ ਜਾਂਦਾ ਅੱਜ ਕੱਲ੍ਹ।
ਅੱਛਾ।
ਸੂਜੀ ਵਾਲਾ ਪਾਸਤਾ ਲੈ ਕੇ, ਓਨੂੰ ਪੈਂਲਾਂ ਤਾਂ ਬੋਇਡ ਕਰ ਲੋ।
ਠੀਕ ਐ।
ਠੀਕ ਐ? ਬੋਇਲਡ ਕਰ ਲੋ ਓਦੇ ਵਿੱਚ ਸਿਰਫ ਤਿੰਨ -ਤਿੰਨ ਵੈਜੀਟੇਬਲ ਪੈਂਦੇ ਨੇ ਤਿੰਨ ਸਬਜ਼ ਦਹੀ ਪੈਦੀ ਆ ਓਦੇ ਵਿੱਚ ਸ਼ਿਮਲਾ ਮੈਰਚ ਹੋ ਗੀ ਪਿਆਜ ਹੋ ਗਏ ਔਰ ਏਕ ਸਵੀਟਕੌਨ ਪੈਦੇ ਨੇ।
ਸ਼ਿਮਲਾ ਮਿਰਚ, ਪਿਆਜ ਹੋਰ?
ਸਵੀਟ ਕੋਨ।
ਅੱਛਾ ਸਵੀਟਕੋਨ ਠੀਕ, ਐ ਠੀਕ-ਠੀਕ।
ਓਨਾਂ ਨੂੰ ਪੈਲਾਂ ਔਨੂੰ ਓ ਪਾਸਤੇ ਨੂੰ ਪੈਲਾਂ ਬੋਇਲਡ ਕਰਕੇ ਰੱਖ ਲਿਆ‌। ਫਿਰ ਉਸ ਤੋਂ ਬਾਦ ਸਵੀਟਕੋਰਨ ਨੂੰ ਵੀ ਬੋਇਲਡ ਕਰਕੇ ਰੱਖ ਲੋ।
ਕਰਨੇ ਵੇਲੇ ਨੂਨ ਪਾਣੈ ਵੇਚ, ਤੇਲ ਵਗੈਰਾ, ਨੂਣ ਵਗੈਰਾ?
ਹਾਂ, ਨੂਨ ਪਾਨੈ ਔਰ ਥੋੜਾ ਜਾ ਤੇਲ ਪਾਨੈ।
ਅੱਛਾ, ਮੰਨ ਲੋ ਜਦੋਂ ਜਦੋਂ ਉਬਾਲਾ ਆਣ ਲੱਗਜੇ ਫੇਰ ਬੰਦ ਕਰਦੋ।
ਹਾਂ, ਮਤਲਬ ਜ ਪੈਲਾਂ ਤਾਂ ਤੁਸੀਂ ਪਾਨੀ ਰੱਖਦੋ ਉੱਪਰ ਬੋਇਲਡ ਲਈ, ਉਦੇ ਵਿੱਚ ਨਮਕ ਔਰ ਔ ਤੇਲ ਪਾ ਕੇ ਰੱਖ ਦੋ। ਠੀਕ ਆ ਫਿਰ ਉਸ ਤੋਂ ਬਾਦ ਜਦੋਂ ਇੱਕ ਬੋਇਰਡ ਆ ਜਾਵੇ ਓਦੇ ਵਿੱਚ ਫਿਰ ਉਸ ਤੋਂ ਬਾਦ ਪਾਸਤਾ ਪਾ ਦੋ। ਜਦੋਂ ਪਾਸਤਾ ਥੋੜਾ, ਮਤ ਓ ਹੋ ਜਾਏ, ਉਬਲ ਜਾਏ ਅੱਛੀ ਤਰ੍ਹਾਂ, ਇੱਕ ਉਬਾਲਾ ਆ ਜਾਏ, ਫਿਰ ਉਸ ਤੋ ਉਸ ਤੋਂ ਬਾਦ ਓਹਨੂੰ, ਕੱਢ ਕੇ ਠੰਡੇ ਪਾਣੀ ਨਾਲ ਧੋ ਕੇ ਰੱਖ ਦੋ ਇੱਕ ਸਾਈਡ ਤੇ।
ਉਸ ਤੋਂ ਬਾਅਦ ਤੇਲ ਪਾਨੈ?
ਨਾ -ਨਾ ਕੁਛ ਵੀ ਨੀ ਪਾਣਾ।
ਅੱਛਾ।
ਠੀਕ ਐ। ਫੇਰ ਵੈਜੀਟੇਬਲ ਤਿੰਨ ਵੈਜੀਟੇਬਲ ਹੁੰਦੇ ਨੇ ਸਵੀਟਕਨ ਹੋ ਗਿਆ, ਸਵੀਟ ਕੋਨ ਬੀ ਬੋਇਡ ਕਰਕੇ ਰੱਖਣੇ ਨੇ ਇੱਕ ਉਬਾਲਾ ਦਵਾ ਕੇ ਓਨੂੰ ਵੀ ਕ ਸਾਈਡ ਤੇ ਰੱਖ ਦੇਨੈ ਕੱਢ ਕੇ।
ਨਾਈ ਐਨਾਂ ਨੂੰ ਕੱਠਾ ਨੀ ਉਬਾਲ ਸਕਦੇ ਯਾਨੀ ਕਿ ਸਵੀਟਕੋਰਨ ਤੇ ਪਾਸਤਾ ਵਗੈ
ਅਲੱਗ ਕਿਉਂਕਿ ਸਵੀਟਕੋਰਨ ਅਸੀਂ ਫਰਾਈ ਵੀ ਕਰਨੇ ਨੇ।
ਅੱਛਾ।
ਇਸ ਕਰਕੇ ਅਸੀਂ ਕੱਠਾ ਨੀ ਉਬਾਲ ਸਕਦੇ ਐਹਨਾਂ ਨੂੰ। ਸਵੀਟਕੋਰਨ, ਸ਼ਿਮਲਾ-ਮਰ ਚ ਔਰ ਪਿਆਜ ਤ ਐਨਾਂ ਨੂੰ ਕੱਚਾ-ਪੱਕਾ ਕਰਕੇ ਅਸੀਂ ਐਨਾਂ ਨੂੰ ਫਰਾਈ ਕਰਕੇ ਅੱਛੀ ਤਰ੍ਹਾਂ ਓ ਵੀ ਸਾਈਡ ਤੇ ਕੱਢ ਲੈਣਾ, ਫਿਰ ਛੋਟਾ ਜਾ ਬਟਰ ਲੈ ਕੇ ਬਟ ਅ ਬਟ ਆਂਦਾ ਨਾ ਅਮੂਲ ਦਾ
ਹਾਂਜੀ-ਹਾਂਜੀ।
ਅਮੂਲ ਦਾ ਬਟਰ ਲੈ ਕੇ ਓਦੇ ਵਿੱਚ ਅਮੂਲ ਦੇ ਬਟਰ ਨੂੰ ਪੈਲਾਂ ਸਾਰਾ ਮੈਗਨੇਟ ਮਿਕਸ ਕਰਕੇ ਸਾਰਾ ਓਨੂੰ ਓਦੇ ਵਿੱਚ ਅਸੀਂ ਫਿਰ ਚਿੱਲੀ ਫਲੇੈਕਸ ਔਰਗੈਨਿਕ ਆਦੈ ਇੱਕ
ਐਦੇ ਮੇਰੇ ਖਿਆਲ ਨਾਲ ਬਾਦ ਵਿੱਚ ਪਾਦੇ ਨੇ ਚਿੱਲੀ ਫਲੈਕਸ ਤੇ ਔਰਗਨ ਜਾਂ ਪੈਲੀ
ਨਹੀਂ- ਨਹੀਂ- ਨਹੀਂ ਬ ਟਰ ਦੇ ਵਿੱਚ ਹੀ ਪਾ ਦੋ ਓਦੇ ਵਿੱਚ ਨਮਕ ਪਾ ਦੋ ਜਿੱਤਨਾ ਤੁਸੀਂ ਪਾਸਤਾ ਬਣਾਇਆ ਓਦੇ ਅਕੋਰਡਿੰਗ ਟੇਸ ਅਨੁਸਾਰ ਜਿਵੇਂ ਵੀ ਤੁਸੀਂ ਖਾਦੇ ਓ ਠੀਕ ਐ ਔਰ ਕਾਲੀ ਮੇ ਰਚ ਪਾ ਕੇ ਉਸ ਤੋਂ ਬਾਦ, ਇੱਕ ਗਿਲਾਸ ਭਰਿਆ ਹੋਇਆ ਦੁੱਧ ਦਾ ਪਾ ਦੋ।
ਠੀਕ ਹੈ, ਪਹਲੇ ਪਾਸਤਾ ਤਾਂ ਨਹੀਂ ਪਾਉਣਾ?
ਨਾ- ਨਾ ਪਾਸਤਾ ਨੀ ਪਾਣਾ। ਓਹਨੂੰ ਦੁੱਧ ਨੂੰ ਇੱਕ ਵਾਰ ਉਬਾਲਾ ਦਵਾ ਦੇਣਾ, ਕਿਉਕ ਕਿ ਓਹ ਥੋੜਾ ਜਾ ਗਾੜਾ-ਗਾੜਾ ਹੋ ਜਾਏਗਾ ਨਾ ਜਦੋਂ
ਹਾਂਜੀ।
ਫੇਰ ਉਸ ਤੋਂ ਬਾਦ ਔਦੇ ਵਿੱਚ ਵੈਜੀਟੇਬਲ ਵੀ ਪਾ ਦੋ। ਔਰ ਇੱਕ‌ ਔ ਵੀ ਪਾ ਦੋ, ਕੀ ਕੈੰਦੇ ਨੇ ਪਾਸਤਾ ਵੀ ਪਾ ਦੋ। ਫੇਰ ਸਾਰਾ ਮਿਕਸ ਕਰਕੇ, ਅਗਰ ਤੁਸੀਂ ਜਾਦਾ ਮਤਲਬ ਜਾਦਾ ਕਰੀਮੀ ਖਾਣਾ ਏ। ਤੇ ਤੁਸੀਂ ਸਾਰਾ ਮਿਕਸ ਕਰਕੇ ਏਦਾਂ ਹੀ ਖਾ ਸਕਦੇ ਔ। ਅਗਰ ਤੁਸੀਂ ਥੋੜਾ ਜਾ ਜਿਵੇਂ ਲਾਈਟ ਲਾਈਟ ਖਾਣਾ ਏ, ਕਈ ਜਿਵੇਂ ਜਾਦਾ ਕਰੀਮੀ ਨੀ ਖਾਣਾ ਪਸੰਦ ਕਰਦੇ।
ਕੌਨੋ ਫਲੋਰ ਪਾ ਸਕਦੇ ਆਂ ਐਦੇ ਚ?
ਕੀ ਪਾ ਸਕਦੇ ਔ?
ਕੋਰਨ- ਕੋਰਨ ਫਲੋਰ ਹੇ ਜੇੜਾ, ਸੂਪ ਇਚ ਪੈਂਦੈ ਜੇੜਾ। ਮੰਨ ਲੋ ਚਿਕਨਸ ਆਂਦੀ ਜਿਆਦਾ।
ਕੋਰਨ ਫਲੋਰ ਦੇਖੋ ਨੁਕਸਾਨ ਵੀ ਐ, ਔਰ ਕਈ ਪਾ ਵੀ ਲੈਂਦੇ ਨੇ। ਅਗਰ ਤੁਸੀਂ ਖਾਸ ਕਰ ਬੱਚਿਆਂ ਨੂੰ ਖਵਾਣੈ ਤੇ ਕੌਣ ਫਲੋਰ ਨਾ
ਅੱਛਾ
ਅਗਰ ਤੁਸੀਂ ਬੱਚਿਆਂ ਨੂੰ ਖਾਣਾ ਤਾਂ ਉਹਨਾਂ ਲਈ ਨੁਕਸਾਨ ਨੈ, ਕੌਣ ਫਲੋਰ ਤਾਂ ਨੁਕਸਾਨ ਹੈ।
ਅੱਛਾ, ਕੀ ਕੋਈ ਕੈਮੀਕਲ ਵਗੈਰਾ ਹੁੰਦੇ ਇਹਦੇ ਚ।
ਹ ਕੈਮੀਕਲ ਨਹੀਂ, ਉਹ ਅੱਛਾ ਨਹੀਂ ਆਂਦਾ ਬੱਚਿਆਂ ਲਈ ਖ਼ਾਸ ਕਰ। ਜਿਵੇਂ ਹੱਡੀਆਂ ਵਗੈਰਾ ਉਹ ਬੱਚਿਆਂ ਲਈ ਗਾਲਦਾ ਹੈ।
ਅੱਛਾ।
ਬੱਚਿਆਂ ਨੂੰ ਨਹੀਂ ਦੇਣਾ ਚਾਹੀਦਾ। ਕੋਨ ਫਲੋਰ ਨਹੀਂ ਦੇਣਾ ਚਾਹੀਦਾ, ਮੈਦਾ ਨਹੀਂ ਦੇਣਾ ਚਾਹੀਦਾ। ਔਰ ਜਿਹੜੇ ਉਹ ਬਣਾਉਂਦੇ ਨੇ, ਕੀ ਬੋਲਦੇ ਨੇ ਉਹਨੂੰ। ਜਿਹੜੀ ਕਰੀਮੀ- ਕਰੀਮੀ ਹੁੰਦੀ ਐ। ਮਿਊਨਿਸ ਬ- ਬੱਚਿਆਂ ਨੂੰ ਮਿਊਨਿਸ ਨਹੀਂ ਦੇਣੀ ਚਾਹੀਦੀ। ਕਿਉਂਕਿ ਕਈ ਪਾਸਤਾ ਵਿੱਚ ਮਿਊਨਿਸ ਵੀ ਪਾਉਂਦੇ ਨੇ। ਬਟ ਬੱਚਿਆਂ ਨੂੰ ਨਹੀਂ ਦੇਣੀ।
ਨਹੀਂ ਮਿਊਨਿਸ ਤਾਂ, ਮਿਊਨਿਸ ਤਾਂ ਸਿਆਣੇ ਬੰਦੇ ਨੂੰ ਵੀ ਨਹੀਂ ਖਾਣੀ ਚਾਹੀਦੀ। ਉਹ ਤਾਂ ਮੈਂ ਵੇਖੀ ਸੀ, ਵੀਡੀਓ। ਉਹ ਰਿਫੈਨ ਦਾ ਤੇਲ ਪਾ ਕੇ, ਵਿੱਚ ਪਤਾ ਨੀ ਕੀ- ਕੀ ਕਰਕੇ ਬਣਾ ਰਹੇ ਸੀ ਮਿਉਨੀ, ਅਸਲੀ ਮਿਉਨੀ ਕਹਿੰਦੇ ਬਾਹਰ ਬਣਦੀ, ਬਾਹਰ ਦੇ ਦੇਸ਼ਾਂ ਚ ਨਾ।
ਹਾਂਜੀ ਇਹ ਸਭ ਚੀਜ਼ਾਂ ਨਹੀਂ ਖਾਣੀ ਚਾਹੀਦੀ ਅ। ਦੇਖੋ ਉਹ ਚੀਜ਼ ਬਣਾਓ ਜਿਹੜੇ ਵੱਡੇ ਬਜ਼ੁਰਗ ਵੀ ਖਾ ਸ- ਖਾ ਸਕਣ ਬੱਚੇ ਵੀ ਖਾ ਸਕਣ।
ਹਾਂਜੀ ਸਾਰੇ ਹੀ ਖਾ ਸਕਣ।
ਹਾਂ ਨਾ ਸਾਨੂੰ ਨੁਕਸਾਨ ਕਏ ਤੇ। ਖੋ ਸੂਜੀ- ਸੂਜੀ ਤਾਂ ਬੰਦਾ ਡੇਲੀ ਬਣਉਦਾ ਹੀਈ ਹੈ। ਕੁਛ ਵੀ ਬਣਾ ਸਕਦਾ ਸੂਜੀ ਦੇ- ਪੂੜੇ ਵੀ ਬਣਦੇ ਨੇ, ਵੈਜੀਟੇਬਲ ਵਗੈਰਾ ਪਾ ਕੇ ਸੂਜੀ ਦੇ ਪੂੜੇ ਵੀ ਬਣਾ ਲਉ।
ਚੀਲਾ ਵਗੈਰਾ, ਜਿਨੂੰ ਚੀਲਾ ਕਹਿੰਦੇ ਨੇ।
ਹਾਂ ਚੀਲਾ ਕਹਿੰਦੇ ਨੇ ਜਿਹਨੂੰ, ਠੀਕ ਹੈ ਹਾਂ। ਉਹ ਬਣਾ ਲਓ। ਔਰ ਕੀ ਕਹਿੰਦੇ ਨੇ ਸੂਚੀ ਦੇ ਉਹ ਵੀ, ਬਣਦੇ ਨੇ ਕਾਫੀ ਤਰਾਂ ਦੀ ਰੈਸਪੀਆਂ, ਬਣਦੀਆਂ ਨੇ ਸੂਚੀ ਦੀ। ਜਿਵੇਂ ਸੂਜੀ ਨੂੰ ਕਈ ਬੋਇਲਡ ਕਰਕੇ, ਉਹਦੇ ਵਿੱਚ ਚਿੱਲੀ ਫਲੇਕਸ ਵਗੈਰਾ ਪਾ ਕੇ, ਕਾਲੀ ਮਿਰਚ, ਨਮਕ, ਵਗੈਰਾ ਪਾ ਕੇ ਉਹਨੂੰ ਚੰਗੀ ਤਰਾਂ ਆਟੇ ਦੀ ਤਰਾਂ ਕਰਕੇ ਨਾ, ਮਿਕਸ ਕਰਕੇ। ਪਹਿਲੇ ਤੇ ਪਾਣੀ ਦੇ ਵਿੱਚ ਬੋਇਲਡ ਕਰਕੇ, ਥੋੜਾ ਉਹ ਗਾੜੀ- ਗਾੜੀ ਹੋ ਜਾਏਗੀ। ਉਹਦੇ ਵਿੱਚ ਚਲੀ ਫਲੇਕਸ, ਕਾਲੀ ਮਿਰਚ ਵਗੈਰਾ ਨਮਕ ਪਾ ਕੇ, ਇਹ ਸਭ ਕੁਛ
ਇਡ ਲੀ- ਇੱਡ ਲੀ ਵੀ ਤਾਂ ਮੇਰੇ ਖਿਆਲ ਨਾਲ ਸੂਜੀ ਦੀ ਬਣਦੀ।
ਸੂਜੀ ਦੀ ਬਣਦੀ ਹੈ, ਹਾਂਜੀ। ਇਡਲੀ ਵੀ ਸੂਚੀ ਦੀ ਹਾਂ, ਹਾਂ- ਹਾਂ ਪਰ ਇਡਲੀ ਵਿੱਚ ਅਸੀਂ, ਹਾਂਜੀ ਬੋਲੋ।
ਮੰਮੀ ਨੇ ਮੇਰੀ ਬਣਾਇਆ ਸੀ ਕੱਲ ਪਰਸੋਂ ਨਾ, ਇਡਲੀ ਬਣਾਈ ਸੀ। ਮੇਰੇ ਖਿਆਲ ਨਾਲ ਸੂਜੀ ਦੀ ਸੀਗੀ ਉਹ।
ਹਾਂਜੀ ਇਡਲੀ ਸੂਜੀ ਦੀ ਬਣਦੀ ਹੈ। ਅਸੀਂ ਸੂਜੀ ਇਹ ਪਾਉਂਦੇ ਹਾਂ ਅਸੀਂ। ਅਹ ਦਹੀਂ ਪਾਉਂਦੇ ਹਾਂ, ਦਹੀਂ ਨਾਲ ਥੋੜਾ ਜਿਵੇਂ ਹੋ ਜਾਂਦੀ ਏ, ਥੋੜ੍ਹਾ ਨਾ ਫੈਲ ਜਾਂਦੀ ਏ ਸੂਜੀ।
ਹਾਂ-ਹਾਂ, ਬਿਲਕੁਲ ਜਿਵੇਂ ਬਾਜ਼ਾਰੋਂ ਬਾਜ਼ਾਰ ਅ ਬੰਦੀ ਨਾ ਉਵੇ ਹੋ ਜਾਂਦੀ।
ਹਾਂ ਉਵੇਂ ਇਟ ਉਵੇਂ ਇਡਲੀ ਬਣਦੀ ਏ।
ਹਾਂ, ਕਾਫ਼ੀ ਸਵਾਦ ਹੁੰਦੀ ਖਾਣੇ ਜ ਨਾ ਤਾਂਹੀ ਆਪਾਂ ਘਰੇ ਈ ਖਾ ਲੈਂਦੇ ਆ। ਹੁਣ ਵੇਖੋ ਤੁਸੀਂ ਪਹਿਲੋ ਤ੍ਹ‌ਾਡੇ ਸੌ ਰੁਪਏ ਲੱਗਦੇ ਨੇ, ਤੇ ਸਾਰਾ ਪਰਿਵਾਰ ਖਾ ਲ‌‌ੇਗਾ ਹੁਣ ਤੁਹੀ ਬਾਜ਼ਾਰ ਜਾਓਗੇ ਨਾ ਖਾਣ। ਤਿੰਨ-ਚਾਰ ਇਡਲੀ ਸਾਰੀ ਮਿਲਣਗੀ।
ਤਿੰਨ-ਚਾਰ ਇਟਲੀ। ਇੱਕ ਇਟਲੀ ਹੀ ਕਮ ਸੇ ਕਮ ਤੀਹ ਚਾਲੀ ਰੁਪਏ ਦੀ ਐ, ਅਸੀਂ ਚਾਰ ਇਟ ਲਿਆਵਾਂਗੇ ਸੌ ਰੁਪਏ ਦੀਆਂ, ਤੋ ਅਸੀਂ ਚਾਰ ਬੰਦੇ ਮਸਾਂ ਈ ਖਾ ਪਾਵਾਂਗੇ ਔਰ ਅਸੀਂ ਘਰ ਬਣਾਵਾਂਗੇ ਤੇ ਅਸੀਂ ਸਾਰੀ ਫੈਮਿਲੀ ਖਾ ਲਾਗੇਂ ਖੁਸ਼ ਹੋ ਕੇ। ਔਰ ਇਸ-ਇਸ, ਹਾਂ ਔਰ ਪੇਟ ਵੀ ਭਰ ਜਾਂਦਾ। ਬਾਹਰੋਂ ਲਿਆਉਣਾ ਪੇਟ ਪਰਦਿਆ ਨਾ ਸਾਰੀ ਫੈਮਿਲੀ ਖਾ ਪਾਂਦੀ ਐ।
ਸਹੀ ਗੱਲ ਏ। ਘਾਰ ਬਣਾ ਕੇ ਖਾ ਲਓ ਠੀਕ ਹੈਗਾ ਬਾਹਰ ਦਾ ਜਿੰਨਾਂ ਹੋ ਸਕੇ ਵਾਈਡ ਕਰੋ।
ਹਾਂ ਬਾਹਰ ਦਾ ਤੇ ਹਾਂ ਬਚ ਹਾਂ ਦੇਖੋ ਅਗਰ ਪੇਰੈਂਟਸ ਨੀ ਬਾਹਰ ਦਾ ਖਾਣਗੇ ਤੇ ਬੱਚੇ ਵੀ ਬਾਹਰ ਦਾ ਨ‌ਈ ਖਾਣਗੇ।
ਹਾਂ। ਬੱਚਿਆਂ ਨੂੰ ਤਾਂ ਫੇਰ ਕੀ ਪਤਾ ਓ ਬਾਕੀ ਕਈ ਬੱਚੇ ਜਿਵੇਂ ਵੀ ਕੱਢਦੇ ਨੇ ਯੂ ਟੂਬ ਤੋਂ ਵੇਖ ਲੈਂਦੇ ਨੇ ਵੀਡੀਓ ਵਗੈਰਾ। ਉਹ ਮੰਨ ਲਓ ਕੋਈ ਵੀਡੀਓ ਵੇਖ ਲਈ ਬ‌ਈ ਮੈਂ ਏ ਈ ਖਾਣਾਂ ਜਿਵੇਂ ਬੱਚੇ ਕਹਿੰਦੇ ਚੋਕਲੇਟ ਲੈਣੀ ਏ, ਦੁਕਾਨ ਤੇ ਲੈ ਕੇ ਜਾਓ ਆ ਕਈ ਬੱਚਿਆਂ ਨੂੰ ਸਮਝਾਣਾ ਵੀ ਪੈਂਦਾ ਨਾ ਬੱਚੇ ਜਿੱਦ ਕਰਦੇ ਨੇ। ਹੁਣ ਵੱਡਾ ਬੰਦਾ ਤਾਂ
ਫਸਟ ਟਾਈਮ ਅਗਰ ਬੱਚੇ ਨੂੰ ਪਿਆਰ ਨਾ ਸਮਝਾਓਗੇ ਔਰ ਅਗਰ ਬੱਚੇ ਨੂੰ ਉਹੀ ਚੀਜ਼ ਤੁਸੀਂ ਘਰੇ ਬਣਾ ਕੇ ਦੋਗੇ। ਅੱਜ ਕਲ੍ਹ ਤਾਂ ਦੇਖੋ ਯੂ ਟੂਬ ਵਿੱਚੋ ਸਭ ਚੀਜ਼ ਸਿੱਖਣ ਨੂੰ ਮਿਲਦੀ ਐ। ਬੱਚੋ ਕੋਲ ਨਾਮ ਪੁੱਛ ਲੋ ਰੈਸਪੀ ਦਾ। ਔਰ ਯੂ ਟੂਬ ਖੋਲੋ ਯੂਟਿਊਬ ਵਿਚੋ ਖੋਲ ਕੇ ਬ ਬੱਚਿਆਂ ਨੂੰ ਬਨਾਕੇ ਦੇ ਦੋ ਘਾਰ। ਬੱਚਾ ਖਾਏਗਾ। ਤੁਸੀਂ ਥੋੜ੍ਹਾ ਥੋੜ੍ਹਾ ਯੂਨੀਕ ਤਰੀਕੇ ਨਾ ਬੱਚਿਆਂ ਨੂੰ ਬਣਾ ਕੇ ਦੋ ਬੱਚਾ ਖਾਏਗਾ ਵੀ
ਆਹ ਤੇ ਹੈ ਈ ਐ ਬਾਕੀ, ਥੋੜੇ ਕਈ ਬੱਚੇ ਜਿੱਦੀ ਸੁਭਾਅ ਹੁੰਦੇ ਨੇ ਨਾ ਉਹਨਾਂ ਨੂੰ ਸਮਝਾਣਾ ਔਖਾ ਹੋ ਜਾਂਦਾ ਐ।
ਦੇਖੋ ਸਾਡੇ ਘਰ ਵੀ ਬੱਚੇ ਹੈਗੇ ਨੇ ਸਾਡੇ ਘਰ ਵੀ ਜਿੱਦੀ ਬੱਚੇ ਨੇ ਬਟ ਅਸੀਂ ਇੱਕ ਹੈਂਡਲ ਕਰੋ ਇੱਕ ਪਿਆਰ ਨਾਲ ਹੈਂਡਲ ਕਰੋ ਇੱਕ ਉਹਨਾਂ ਨੂੰ ਨਵੀਂ-ਨਵੀਂ ਚੀਜ਼ਾਂ ਬਣਾ ਕੇ ਦੋ। ਆਹ ਬੱਚਿਆਂ ਦੇ ਮੰਗਣ ਤੋਂ ਪਹਿਲਾਂ ਹੀ ਤੁਸੀਂ ਉਹ ਉਹਨਾਂ ਨੂੰ ਸਨੈਕਸ ਬਣਾ ਐਸੇ ਦੋ ਕੇ ਬੱਚਾ ਖਾ ਲੇ ਤੇ ਫੇਰ ਬੱਚਾ ਜਿੱਦੀ ਵੀ ਨੀ ਹੁੰਦਾ।
ਯੂ-ਯੂਟਿਊਬ ਕਰਕੇ ਨਾ ਕਾਫ਼ੀ ਬੰਦਿਆ ਨੂੰ ਰੈਸਿਪੀ ਬਨਾਣੀ ਬੜੀ ਸੌਖੀ ਹੋ ਗਈ ਏ ਨਾ। ਪਹਿਲੇ ਕੋਈ ਨੀ ਬਣਾਂਦਾ ਸੀਗਾ ਹਨਾ।
ਕੋਈ ਵੀ ਨੀ ਬਨਾਂਦਾ ਸੀ। ਤੇ ਯੂਟਿਊਬ ਵਿੱਚੋਂ ਅੱਜ ਕੱਲ੍ਹ ਬੰਦਾ ਸਿੱਖ ਲੈਂਦਾ। ਪਹਿਲੇ ਤਾਂ ਬੰਦਾ ਕਿਸੇ ਕੋਲ ਪੁੱਛ ਕੇ ਬਨਾਂਦਾ ਸੀ, ਤੁਸੀਂ ਏ ਭੈਣ ਜੀ ਕਿਵੇਂ ਬਨਾਇਆ, ਕਿਵੇਂ ਨ‌ਈ ਬਨਾਇਆ, ਸਾਨੂੰ ਵੀ ਦੱਸੋ। ਅੱਜ ਕੱਲ੍ਹ ਬੰਦਾ ਯੂਟਿਊਬ ਖੋਲਦਾ ਐ, ਯੂਟਿਊਬ ਵਿਚੋ ਖੋਲ ਕੇ ਆਪੇ ਈ ਬਣਾ ਲੈਂਦਾ।
ਹਾਂ ਅੱਜ ਕੱਲ ਤੇ ਰੈਸਿਪੀ ਵਗੈਰਾ, ਮੈਨੂੰ ਮੇਰੀ ਭਰਜਾਈ ਨੇ ਅੱਜ ਬੇਸਨ ਦੇ ਲੱਡੂ ਬਣਾਏ ਨੇ। ਬੜੇ ਸਵਾਦ ਬਣਦੇ ਨੇ ਯੂਟਊਬ ਖੋਲ ਕੇ, ਨਾਲ-ਨਾਲ ਬਨਾਂਦੀ ਰ‌ਈ ਬੜੇ ਸਵਾਦ ਬਣਦੇ ਲੱਡੂ ਵੇਸਣ ਦੇ ਨਾ। ਦੇਸੀ ਘਿਓ ਦਾ ਦੇਸੀ ਘਿਓ ਸਾੜ ਕੇ ਉਹਦੇ ਵਿੱਚ ਵੇਸਨ ਪਾ ਤਾ ਮਿੱਠਾ ਪਾ ਤਾ, ਫੇਰ ਉਹਨੂੰ ਸੁਖਾਇਆ ਵੇ। ਕਾਫ਼ੀ ਸਵਾਦ ਬਨਣੇ ਮੈਂ ਖਾਧੇ ਹੋਏ ਨੇ, ਬਾਜ਼ਾਰ ਜਾਣੀ ਬਾਜ਼ਾਰ ਖਾਓ ਨਾ ਇੱਕ ਤੇ ਰਿਫੈਂਡ ਦੇ ਹੁੰਦੇ ਨੇ, ਤੇ ਦੂਜਾ ਮਿੱਟਾ ਤੇਜ ਹੁੰਦਾ ਤੇ ਭਰਜਾਈ ਬਨਾਏ ਸੀ ਦੇਸੀ ਘਿਓ ਦੇ
ਅੱਛਾ, ਹਾਂ ਉਹਦੇ ਵਿੱਚ ਚੀਨੀ ਵੀ ਕਿਹੜੀ ਪਾਈ ਹੁੰਦੀ ਕਿਹੜੀ ਨਹੀਂ ਅਸੀ ਘਰ ਦੀ ਫਰੈਸ਼ ਯੂਜ ਕਰਾਂਗੇ ਹਾਂ।
ਹਾਂ, ਕਾਫੀ ਵਧੀਆ ਸੀਗੀ ਉਹ ਖਾਨ ਵਿਚ ਸਵਾਦ ਆਇਆ ਬਹੁਤ ਚਲੋ ਠੀਕ ਏ, ਬਹੁਤ ਵਧੀਆ ਲੱਗਿਆ ਤੁਹਾਡੇ ਨਾ ਗੱਲ ਕਰਕੇ।
ਠੀਕ ਐ, ਥੈਂਕ ਯੂ ਜੀ, ਸਾਸ਼ਰੀ ਕਾਲ ਜੀ।